ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ
ਹਾਂ ਠੀਕ ਹੈ
ਹੋਰ ਕੀ ਕਰ ਰਹੇ ਸੀ ਬੱਚੇ ਠੀਕ ਨੇ ਘਰ
ਬਸ ਬਾਹਰ ਖੜ੍ਹੀ ਸੀ ਆਪਣੀ ਬਾਹਰ ਬਸ ਕੁੱਤਿਆਂ ਨੂੰ ਚੁੱਕਣ ਆਏ ਦ ਸੀ ਜਮਾਂਦਾਰ
ਅੱਛਾ ਅੱਛਾ
ਤੰਗ ਕਰਦੇ ਆ ਬਹੁਤ ਗੰਦ ਪਾਇ ਦਾ ਉਹਨਾਂ ਨੇ
ਹਮ ਹਰ ਜਗ੍ਹਾ ਬੜਾ ਜਿਆਦਾ ਹੋ ਗਿਆ ਮਤਲਬ ਕੁੱਤੇ ਵੀ ਹੋ ਗਏ ਨੇ ਔਰ ਗਾਵਾਂ ਵਗੈਰਾ ਵੀ ਬੜੀਆਂ ਹੋ ਤੇ ਤੁਸੀਂ ਇਹ ਸ਼ਿਕਾਇਤ ਕੀਤੀ ਸੀ ਜਾਂ ਆਪੇ ਆਏ ਨੇ
ਨਹੀਂ ਆਪੇ ਆ ਆ ਮਤਲਬ ਸਾਡਾ ਜਿੱਥੇ ਅਸੀਂ ਰਹਿੰਦੇ ਹ ਨਾ ਬੜਾ ਉੁੰਦਰ ਬਹੁਤ ਕੁੱ ਉਦ ਪੰਦਰਾਂ ਵੀਹ ਕੁ ਧਗੇ ਨੇ ਓਦਣ ਹਾਂ ਉਹ ਕਿਸੇ ਨੇ ਕਰਦੇ ਨੇ ਕੰਪਲੇਨ ਜਾਂ ਮਤਲਬ ਕਿ ਸਰਕਾਰ ਵੱਲੋਂ ਆਏ ਹੁੰਦੇ ਆ ਇੱਕ ਪਲਾਟ ਬਹੁਤ ਗੰਦ ਪਿਆਦਾ
ਹ ਹ ਤੇ ਤੁਸੀਂ ਉੱਥੇ ਵੀ ਕੰਪਲੇਂਟ ਕਰ ਨਾ ਯਖ ਬੋਰ ਲਿਖ ਕੇ ਲਗਾ ਦੋ ਇੱਥੇ ਘੋੜਾ ਵਿੇ ਲਈ ਦਿੰਦੇ ਨਾ ਘੜੀ ਘੋੜਾ ਸੁਪਨਾ ਮਨਾ ਹੈ ੱ ਥੇ
ਕੀਤੀ ਸੀ ਬੱਚਿਆਂ ਨੇ ਬਸ ਬਸ ਇੱਕ ਇੱਕ ਵਾਰੀ ਹਾਂ ਕਰ ਦਿੰਦੇ ਆ ਵੇਖ ਲੈਂਦੇ ਫੋਟੋ ਖਿੱਚੀ ਵੀ ਸੀ ਬੱਚਿਆਂ ਨੇ ਬਸ ਆਉਂਦਾ ਕੋਈ ਉਹ ਨਹੀਂ ਕਰਦਾ ਨਾ ਕਿ ਧਿਆਨ
ਹਾਂ
ਜਿਵੇਂ ਕਹਿ ਦਿੰਦੇ ਆ ਆਪਣੇ ਵੱਲੋਂ ਤਾਂ ਬੱਚਿਆਂ ਨੇ ਫੋਟੋ ਵੀ ਕਿੰਨੀ ਵਾਰੀ ਭੇਜੀਆਂ ਧਿਆਨ ਨਹੀਂ ਦਿੰਦਾ ਕੋਈ ਬਸ ਆਪਣੀ ਮਰਜ਼ੀ ਕਰਨੀ ਹਾਂ ਬਸ ਜਿਹੜੇ ਸਹੀ ਬੰਦੇ ਹੋਣਗੇ ਉਹ ਤੇ ਜਿੱਥੇ ਢੇਰ ਲੱਗਦਾ ਦੇ ਸੁੱਟਦੇ ਆ ਤੇ ਬਸ ਜਿਹੜੇ ਥੋੜੇ ਜਿਹੇ ਆਣ ਪਰ ਲੋਕ ਹੁੰਦੇ ਨੇ ਜਿੰਨਾ ਮੰਨੇਰਸ ਹੁੰਦੇ ਉਹ ਇੱਥੇ ਸੁੱਟ ਦਿੰਦੇ ਆੋ ਕਹਿੰਦੇ ਅੱਗੇ ਨਹੀਂ ਜਾਣਾ ਇੱਥੇ ਸੁੱਟ ਦਿੰਦੇ
ਬਾਰੇ ਜਿਹੜਾ ਚਲਦਾ ਪਿਆ ਟੈਂਪੂ ਜਾਂ
ਹਾਂ ਬਸ ਜਿਹਨਾਂ ਨੇ ਲਗਾਇਆ ਜ ਉਹ ਉੱਧਰ ਸਾਡੇ ਜਿਹੜੇ ਸਾਈਡ ਜੇਰੇ ਨੇ ਨਾ ਸਾਡੀ ਗਲੀ ਚ ਨੀ ਆਂਦੀ ਮੇਨ ਪਰਲੀ ਸਾਈਡ ਤੇ ਆਂਦੀ ਹੈ।
ਅੱਛਾ
ਜਿਹੜੇ ਨਹੀਂ ਸੁੱਟਦੇ ਉਹ ਦੁਬਾਰਾ ਇਥੇ ਸੁੱਟ ਜਾਂਦੇ ਆ ਕੇ ਜਿਵੇਂ ਕੀ ਪਤਾ ਕੀ ਹਿਸਾਬ ਹੈ ਲੋਕਾਂ ਦਾ
ਕੋਈ ਉਹ ਪ੍ਰਾਈਵੇਟ ਥੋੜਾ ਨੇ ਉਥ ਫਿਰ ਆ ਹੀ ਸਕਦੇ ਨੇ।
ਬਸ ਉਹਨਾਂ ਉਹ ਵੀ ਜਿਹੜੇ ਗੌਰਮੈਂਟ ਵਾਲੇ ਕੂੜਾ ਚੁੱਕਦੇ ਆ ਨਾ ਉਹ ਵੀ ਇੱਧਰ ਹੀ ਸੁੱਟਦੇ ਆ ਸਾਡੇ ਖਾਲੀ ਪਲਾਟ ਬੜਾ ਵੱਡਾ ਉੱਧਰ ਸਾਈਡ ਦਾ ਸੁੱਟਦੇ ਆ ਤੇ ਉਹ ਫੇਰ ਚੁੱਕ ਕੇ ਵੀ ਲੈ ਜਾਂਦੇ ਆ। ਤੇ ਬਸ ਜਿਹੜਾ ਸਾਡੇ ਮੇਨ ਦਰਵਾ ਜੇਰ ਨਾਥੋੜਾ ਅੱਗੇ ਜਾ ਕੇ ਉੱਥੇ ਉਹ ਲੋਕ ਕਿ ਬਹੁਤ ਗੰਦ ਪਾ ਦਿੰਦੇ ਆ। ਹਮ ਬਸ ਉੱਥੇ ਨੀ ਮੁੜਦੇ ਲੋਕੀ ਕੁੱਤੇ ਵੀ ਇੰਨੇ ਹੋ ਗਏ ਹੁਣ ਬਸ ਉਥੇ ਨੀ ਮੁੜ ਦੇ ਲੋਕੀ, ਕੁੱਤੇ ਬੀ ਇੰਨੇ ਹੋ ਗਏ ਆਂ ਹੁਣ, ਕੁੱਤੇ ਚੁੱਕ ਚੁੱਕ ਕੇ ਲਿਜਾਦੇ ਪਏ ਆ ਹੁਣ ਜਿਹੜੇ ਪੰਜ ਛ ਕੁੱਤੇ ਰਹਿ ਗਏ ਉਹ ਭੁੜਕਦੇ ਪਏ ਆ ਇੱਧਰ ਉੱਧਰ ਇੱਧਰ ਉਧਰ।
ਅੱਛਾ ਊਨਾ ਨੂੰ ਪਤਾ ਲੱਗ ਗਿਆ ਨਾ ਕਿ ਹਾਂ ਆਂ ਗਏ ਨੇ ਹਮ। ਤੇ ਤੁਹਾਡੇ ਏਰੀਏ ਚ ਗਾਵਾਂ ਵਗੈਰਾ ਵੀ ਫਿਰਦੀਆਂ ਨੇ।
ਦਿੰ ਜਿਹੜੇ ਫਾਲਤ ਦੋਨ ਜਿਵੇਂ ਕਿ ਕੋਈ ਜਿਵੇਂ ਡੰਗਰ ਦੁੱਧ ਨਹੀਂ ਦਿੰਦੇ, ਖਾਲੀ ਹੋ ਜਾਂਦੇ ਉਹਨਾਂ ਨੂੰ ਛੱਡ ਦਿੰਦੇ ਆ ਜਿਵੇਂ ਬਛੇ ਹੁੰਦੇ ਆ ਥੋੜ੍ਹਾ ਜਿਹਾ ਸ ਰੱਖਦੇ ਆ ਦਿਨਾਂ ਚ ਦੁੱਧ ਲੈਂਦੇ ਆ ਜਦੋਂ ਉਹ ਨੂੰ ਸਮਝ ਆਣ ਗੇ ਵੱਡੇੁੰਦੇ ੱੜ ਦਿੰਦੇ ਆ ਹਾਂ ਬੜਾ ਗੰਦ ਪਾਇ ਦਾ ਲੋਕਾਂ ਨੇ
ਆਪਣੇ ਏਰੀਏ ਤੇ ਜੋ ਵੀ ਹੈ ਤੁਹਾਨੂੰ ਪਈ ਉਹ ਗੌਰਰਮੈਂਟ ਕਰੋ ਨਾ ਕਿ ਸਾਡੇ ਇੱਥੇ ਐਵੇਂ ਹੋ ਰਿਹਾ ਹੈ
ਹਾਂ ਬਸ ਕ ਬੱਚਿਆਂ ਨੂੰ ਮੈਂ ਕਿਹਾ ਨਾਦਰਰ ਪਾਣੀ ਹੈ ਸਰਕਾਰੀ ਨਾ ਇੱਧਰ ਗਲੀ ਬਣੀ ਦੀ ਹੈ ਤੇ ਮੈਂ ਕਿਹਾ ਹੁ ਜਿਹੜਾ ਵੀ ਕੋ ਇਲੈਕਸ਼ ਦੇ ਖਲਏਗਾ ਨਾ ਜੋ ਵੀ ਖਲੋਏਗਾ ਉਹਨ ਪਹਿਲ ਕਹਿਣਾ ਕਿ ਸਾਡੇ ਸਾਡਾ ਸਵਾਰ ਕਰਾਓ ਤਾਂ ਅਸੀਂ ਵੋਟਾਂ ਪਾਵਾਂਗੇ ਕਹਿੰਦੇ ਉਹ ਤੇ ਕਹਿ ਦਿੰਦੇ ਆ ਤਨ ਤਾਂ ਕਰਾ ਦੇਣਗੇ ਕੀ ਕਰੀਏ ਫੇਰ ਹਾਂ ਬਸ ਇਹ ਨਾ ਕ ਹਾਂਦ ਸਭ ਕਰ ਦਿੰਦੇ ਆ ਬਸ ਕੋਈ ਕਰਦਾ ਨੀ ਨਾ ਹਮ ਬਸ ਕਹਿਣਾ ਪੈਂਦਾ ਕਿੰਨੇ ਦਿ ਹਵਸੀ ਉਹ ਸੁਣਵਾਈ
ਹੋਰ ਤੁਹਾਡੇ ਬੱਚੇ ਤੋਂ ਵੀ ਪੈ ਗਏ ਛੁਟ ਛੁੱਟੀਆਂ
ਹੋਰ ਦਿਮਾਗ ਖਾਂਦੇ ਪਏ ਉੱਠ ਕੇ
ਅੱਛਾ ਸਾਰੇ ਬੱਚੇ ਦਾਈ ਆਾਲ ਫ ਟਿਊਸ਼ਨ ਵਗੈਰਾ ਨਹੀਂੀ ਜਾਂਦੇ
ਆਪਣੇ ਮੰਮੀ ਪਾਪਾ ਨਾਲ ਅੱਜ ਫਰ ਕਹਿੰਦੇ ਪਿਆਾਂ ਬੜਾ ਮਜ਼ਾ ਆਇਆ ਕੱਲ ਫੇਰ ਜਾਵਾਂਗੇ ਇਹ ਨੀ ਪਤਾ
ਕਿੱਥੇ ਕਿੱਥੇ ਗਏ ਸੀ
ਬਾਅਦ ਬਸ ਕੇਸ ਸੀ ਉੱਧਰ ਹੀ ਸਾਈਡ ਘੁੰਮਣ ਬਾਹਰ ਹਾਂ ਪਾਰਕ ਪੁਰਕ ਸੀ ਕੋਈ ਮਤਲਬ ਕਿ ਹੈ ਦੋ ਘੰਟੇ ਦਾ ਰਸਤਾ ਹੈਗਾ
ਅੱਛਾ
ਹਾਂ ਉੱਧਰ ਗਏ ਸੀ ਤਾਂ ਕਰਕੇ ਤੇ ਉਹ ਬਸ ਬੱਚਿਆਂ ਨੂੰ ਵਧੀਆ ਲੱਗਾ ਉੱਥੇ ਜਾ ਕੇ ਬੱਚਾ ਬੜਾ ਆਇ ਦਾ ਸੀ ਨਾ ਬਸ ਛੁੱਟੀਆਂ ਕਰਕੇ ਹਹ ਉਹ ਗੁੜੀੀਆਂ ਇਨੀ ਖੁਸ਼ ਸੀ ਕਹਿੰਦੀ ਮੈਂ ਦੁਬਾਰਾ ਫਿਰ ਜਾਣਾ ਇਹਨਾਂ ਨੇ ਪਤਾ ਵੀ ਜਾਂਦਾ ਫਿਰ ਟੈਮ ਵੀ ਲੱਗਦਾ
ਹਾਂ ਉਹ ਤੇ ਹੈ ਹਾਂ
ਹਾਂ ਬੜੀ ਵੱਡੀ ਪਾਰਕ ਸੀ ਅ ਜੇ ਅਸੀਂ ਮਤਲਬ ਕਿ ਥੋੜ੍ਹੀ ਜ਼ਿਆਦਾ ਅੱਗੇ ਵੀ ਨਹੀਂ ਗਏ ਜਿੱਥੋਂ ਉਥੇ ਮੇਨ ਦੇਖਣੀ ਸੀਸੀਂ ਦੇਖ ਆਏ ਹਾਂ ਕਾਫੀ ਵੱਡੀ ਸੀ।
ਵਿੱਚ ਕੀ ਐਨੀਮਲ ਵਗੈਰਾ ਬੰਦ ਹੁੰਦੇ ਨੇ ਜਾਂ ਖੁੱਲੇ ਹੀ ਛੱਡੇ ਹੋਏ ਨੇ।
ਮਿਊਜ਼ਅਮ ਬਣਾਏ ਦਾ ਜਹੜੇ ਉੇ ਉੱਥੋਂ ਦੇ ਲੋਕ ਆ ਨਾ ਉਹਨਾਂ ਦਾ ਭਰਾਵ ਸਾਰਾ ਦੱਸਿਆ ਦਾ ਫੋਟੋਆਂ ਖਿੱਚੀ ਦੀਆਂ ਸਾਰੇ ਡਰੈੱਸ ਦੀਆਂ ਉਹ ਮਿਊਜ਼ਅਮ ਜਾ ਬਣਾਇਆ ਦਾ ਉਹਨਾਂ ਨੇ। ਬੜਾ ਵੱਡਾ ਹਾਂ ਮਤਲਬ ਕਿ ਕਮਰੇ ਵਿੱਚ ਉਹਨਾਂ ਨੇ ਲਾਈਟਾਂ ਲਾਈ ਦੀਆਂ ਲੇਜ਼ਰ ਲਾਈਟ ਲਾਈ ਦੀ ਹੈ। ਕੰਧਾਂ ਉੱਤੇ ਇੰਜ ਜਿਵੇਂ ਪਾਣੀ ਚੱਲਦਾ ਪੈਨਾਂ ਵਿੱਚ ਮੱਛੀਆਂ ਮੱਛੀਆਂ ਤੈਰਦੀਆਂ ਪਈਆਂ ਤੇ ਬਸ ਉਹ ਬੱਚਾ ਬੱਚਿਆਂ ਦੇ ਬਸ ਹੈਗਾ ਰੂਮ ਬੱਚੇ ਬੱਚਿਆਂ ਨੂੰ ਦਿਖਾਓ ਆਪਣੇ ਕੋਈ ਮੱਛੀਆਂ ਬਣੀ ਦੀਆਂ ਡਾਇਨਾਸੋਰ ਬਣੇ ਦਾ ਉਹ ਬਸ ਲਾਈਟਾਂ ਰਾਹੀਂ ਨਾ ਉਹ ਛੱਡਦਾ ਅਤੇ ਉਹ ਪਾਣੀ ਪਾਣੀ ਜਿਹਾ ਕੰਧਾਂ ਤੇ ਆਉਂਦਾ। ਉਹ ਇੰਝ ਲਗਦਾ ਬੱਚਿਆਂ ਨੂੰ ਸੱਚਮੁੱਚ ਚੱਲਦੇ ਪਏ ਪਾਣੀ ਵਿੱਚ ਸਾਡੀ ਗੁੜੀਆ ਫੜਦੀ ਰਹੀ ਇਹਨਾਂ ਨੂੰ ਫੜੀ ਕਿਥਜਾਏ। ਲੇਜਰ ਲੈਟ ਛੱਡੀ ਦੀ ਸੀ ਨਾ ਤੇ ਹੋਰ ਬਸ ਉੱਥੇ ਝੂਲੇ ਚਾਲੇ ਲੱਗੇ ਦਾ ਬੜੇ ਹੋਰ ਬੱਚਿਆਂ ਵਾਸਤੇ ਹੈਗੇ ਬੜੇ ਉਹਨਾਂ ਨੇ ਮਤਲਬ ਉਪਰ ਤਾਰਾਂ ਬਨ ਬਨ ਕੇ ਉਪਰ ਚੱਲਣ ਵਾਸਤੇ ਬਣਾਇ ਦਾ ਉਹਦਾ ਮੇਰੇ ਖਿਆਲ ਸੌ ਰੁਪਆ ਇੱਕ ਬੰਦੇ ਦਾ ਹੈਟ ਹੂਟ ਪਾਉਂਦੇ ਆ ਸਾਟਾਂ ਲੱਗੇ ਉੱਥੇ ਚੱਲਣਾ ਪੈਂਦਾ ਰਸਤੇ ਉੱਤੇ
ਅੱਛਾ ਉਹ ਜੋ ਪਹਿਲੇ ਮਤਲਬ ਸਾਈਕਲ ਕਈ ਸਾਈਕਲ ਵੀ ਚਲਾਉਂਦੇ ਨੇ ਨਾ ਰੱਸੇ ਉੱਪਰ
ਪੈਦਲ ਚੱਲਿਆ ਸੀ ਪਰ ਫਿਰ ਵੀ ਸਾਡਾ ਕਾਕਾ ਰੋਇਆ ਡਰ ਡਰ ਗਿਆ ਸੀ ਨਾ। ਅੱਧੇ-ਅੱਧੇ ਰਾਹ ਚ ਰੋਣ ਲੱਗ ਗਿਆ ਫੇਰ ਉਹਦੇ ਪਾਪ
ਅੱਛਾ, ਹਮ ਤੇ ਟਿਕਟ ਵੀ ਅੰਦਰ ਜਾਣ ਦੀ। ਅੰਦਰ ਜਾਣ ਦੀ ਟਿਕਟ ਵੀ ਹੈਗੀ ਹੈ।
ਰੈ ਗੀਏ ਪੈਂਲੇ।
ਕਿਨੂੰ।
ਐਂਟਰੀ ਏ ਪੈਲੇ ਹਮ, ਬਸ ਛੋਟੇ ਪੰਜ ਸਾਲ ਦੇ ਬੱਚਿਆਂ ਦੇ ਨੀ ਨਾ ਹੈਗੇ ਔ ਫ੍ਰਰੀ ਏ।
ਨਹੀਂ, ਕਿੰਨੀ ਐਂਟਰੀ ਐ?
ਪਤਾ ਨੀ ਔ ਮੁੰਡੇ ਨੇ ਦੀ ਤੇ ਮੈਨੂੰ ਨੀ ਮੈਂ ਪੁੱਛਿਆ ਈ ਨੀ। ਬਸ ਬੱਚਿਆਂ ਦਾ ਕੈ ਤਾਸੀ ਔਨੇ ਕੈਂਦੈ ਚਾਰ ਪੰਜ ਸਾਲ ਦੇ ਆ ਬਾ ਸ ਫੇਰ ਮੇਰਾ ਬੇਟਾ ਤਾਂ ਥੋੜਾ ਜਾ ਹੈ ਸੀ ਸੁੱਖ ਨਾਲ ਛੇ ਸੱਤਵੇਂ ਸਾਲ ਚ ਪਰ ਲੱਗਦਾ ਨੀ ਸੀ, ਔਨੂੰ ਮੈਂ ਲਟਾ ਤਾ ਝੋਲੀ ਬੱਚਾ ਬਣੀ, ਔਨਾਂ ਨੇ ਚੈਕਿੰਗ ਕੀਤੀ ਤਾਂ ਫੇਰ ਕੈੰੰਦੇ, ਜਾਓ। ਗੁੜੀਆਂ ਤੈਨੂੰ ਪਤਾ ਔੰਜ ਸਾਡੀ ਛੋਟੀ ਜੀ ਲੱਗਦ ਦੀ ਏ।
ਹੁੰ।
ਅੱਛਾ-ਅੱਛਾ।
ਹੁੰ। ਤੁਹਾਡੇ ਆਵਾਜ਼ ਕੱਟ ਰਹੀ ਏ।
ਰੂਟੀਨ ਵੀ ਐ ਆਪ ਦਿਖਾਓ, ਫੇਰ ਬੱਚਿਆਂ ਨੇ ਬਸ ਸਮਰ ਮੋਮ ਮੋਮੋਸ ਮੈਂਗ ਗੀ ਲਈ ਤੇ ਔਨਾਂ ਨੇ ਇੱਕ ਇੱਕ ਫਰੂਟੀ ਲੈ ਤੀ ਅਸੀਂ ਚਾ ਦਾ ਕੱਪ ਪੀ ਲਿਆ ਬਸ।
ਅੱਛਾ, ਮੈਨੂੰ ਨਾ ਦੱਸਣਾ ਕਿੱਥੇ ਗਏ ਸੀ ਕੇੜੀ ਜਗ੍ਹਾ
ਹਾਂ, ਬਸ ਜੇ ਸਲਾਹ ਤੇ ਪੋਂਟੇ ਦੀ ਸੀ, ਮੈਂ ਔਦੇ ਕਰਕੇ ਗਈ ਮੈਨੂੰ ਕੈੰਦੇ ਚੱਲ ਮੰਮੀ ਤੁਸੀਂ ਵੀ ਆਜੋ, ਤੁਸੀਂ ਕੇੜੇ ਬਾੰਨੇ ਜਾਣੈ ਬਈ ਤੁਵਾਨੂੰ ਕਿੰਨੇ ਅਸੀਂ ਔ ਲੇਜਾਣਾ ਤੁਵਾਨੂੰ ਕੋਈ ਤੁਸੀਂ ਤਿਆਰ ਹੋਵੋ ਤੇ ਮੈਂ ਕਿਹਾ ਰਸਤੇ ਚ
ਆਵਾਸ਼ ਨੂੰ ਪਤਾ ਨੀ ਕੀ ਹੋ ਗਿਐ।
ਸਗੋਂ ਬੰਦਾ ਤੁਸੀਂ ਜਾਣਾ ਹੈਲੋ।